ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਹੈ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਭੈਣ ਤੁਹਾਡੇ
ਹਾਂਜੀ ਹਾਂਜੀ ਵਧੀਆ ਭੈਣ ਜੀ ਤੁਸੀਂ ਦੱਸੋ ਕਿਵੇਂ ਹੋ
ਮੈਂ ਵੀ ਵਧੀਆ ਬਸ ਮੈਂ ਨਾ ਬੈਠੀ ਦੀ ਸੀ ਤੇ ਮੈਂ ਨਾ ਕੋਲਜ ਵਿੱਚ ਐਡਮਿਸ਼ਨ ਕਰਾਉਣਾ ਸੀ। ਤੇ ਮੈਂ ਸੋਚਿਆ ਤੁਹਾਡੇ ਤੋਂ ਪੁੱਛ ਲਵਾਂ ਕਿ ਤੁਸੀਂ ਕਿਹੜੇ ਕੋਲਜ ਕਿੱਦਾਂ ਕਰਾ ਰਹੇ ਐਡਮਿਸ਼ਨ ਕਿਹੜੀ ਸਟੀਮ ਚ ਕਰਾ ਰਹੇ ਹੋ। ਫਿਰ ਇਹ ਹੁੰਦਾ ਨਾ ਥੋੜਾ ਸਾਥ ਹੋ ਜਾਏਗਾ
ਹਾਂਜੀ ਤੁਸੀਂ ਇੱਕ ਐਡਮਿਸ਼ਨ ਲੈਣੀ ਕੋਲੇਜ 'ਚ
ਹਾਂਜੀ
ਅੱਛਾ ਮਤਲਬ ਕਿ ਅੱਗੇ ਸਟੱਡੀ ਕਰਨੀ ਆ
ਹਾਂਜੀ ਹਾਂਜੀ ਮੈਂ ਨਾ ਅੱਗੇ ਘਰ ਗ੍ਰੈਜੂਏਸ਼ਨ ਕਰਨੀ ਸੀ ਤੇ ਫਿਰ ਮੈਂ ਸੋਚਿਆ ਮੈਂ ਪੁੱਛ ਲਵਾਂਗੀ ਕਿਸੇ ਕੋ ਸਲਾਹ ਲੈ ਲ ਤੇ ਫਿਰ ਮੈਨੂੰ ਤੁਹਾਡੀ ਯਾਦ ਆ ਗਈ ਹਾਂਜੀ
ਅੱਛਾ ਤੁਸੀਂ ਕੋਈ ਵਧੀਆ ਜੇ ਕੋਲਜ ਚ ਲੱਗ ਜਾਓ ਜਿੱਥੇ ਸਟੱਡੀ ਵੀ ਵਧੀਆ ਕਰਾਉਣ ਤੁਹਾਨੂੰ
ਹਾਂਜੀ ਇ ਸੋਚ ਰਹੀ ਹਾਂ ਮੈਂ ਤਾਂ ਫੇਰ ਫਿਰ ਮੈਂ ਸੋਚਦੀ ਹਾਂ ਗ੍ਰੈਜੂਏਸ਼ਨ ਕਰਕੇ ਨਾ ਫਿਰ ਮੈਂ ਬਾਹਰ ਚਲੇ ਜਾਵਾਂ ਜੋਬ ਕਰਨ ਲਈ ਕਿਉਂਕਿ ਤੈਨੂੰ ਪਤਾ ਇੱਧਰ ਤਾਂ ਕੁਛ ਹੈਗਾ ਹੀ ਨਹੀਂ ਹੈ।
ਹਾਂਜੀ ਉਹ ਤੁਹਾਨੂੰ ਪਤਾ ਹੀ ਹਾਂ ਜਿੰਨਾ ਚਿਰ ਮਤਲਬ ਕਿ ਆਪਣੇ ਕੋਲ ਪੈਸਾ ਵੀ ਉਹਨਾ ਚ ਰਿਸ਼ਤੇਦਾਰ ਆ।
ਹਾਂਜੀ ਸਹੀ ਗੱਲ ਏ ਮੈਂ ਸੋਚਿਆ ਸੀ ਬਾਹਰ ਸਟੱਡੀ ਕਰ ਲਾਂਗੀ ਸਟੱਡੀ ਕਰ ਲਾਂਗੀ ਤੇ ਬਾਹਰ ਜੋਬ ਕਰ ਲਾਂਗੀ ਉਥੇ ਸੈਲਰੀ ਪੈਕੇਜ ਅੱਛਾ ਹੋ ਜਾਂਦਾ ਇੱਥੇ ਕੋਈ ਫੈਸਿਲਿਟੀ ਵੀ ਨਹੀਂ ਹੁੰਦੀ ਆ।
ਹਾਂਜੀ ਤੁਸੀਂ ਨਾ ਵਧੀਆ ਜੇ ਕੋਲੇਜ ਚ ਐਡਮਿਸ਼ਨ ਲੈ ਲਿਓ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਸਟਡੀ ਵੀ ਕਿੱਦਾਂ ਕਰਾਉਂਦੇ ਸਹੀ ਨੀ ਕਰਾਉਂਦੇਗੇ ਬੱਚਿਆਂ ਨੂੰ ਸਟੱਡੀ ਵੀ
ਹਾਂਜੀ ਉਹ ਵੈਸੇ ਵੀ ਅੱਜ ਕੱਲ੍ਹ ਤਾਂ ਸਟੱਡੀ ਬਹੁਤ ਜ਼ਰੂਰੀ ਹੋ ਗਈ ਆ ਬਹੁਤ ਜ਼ਿਆਦਾ। ਪੜ੍ਹਾਈ ਦੀ ਵੈਲਊ ਹੋ ਗਈ ਜੀ ਪੜ੍ਹਾਈ ਹੈਗੀ। ਤੇ ਬੰਦੇ ਨੂੰ ਜੋਬ ਮਿਲ ਜਾਂਦੀ ਹੈ ਜੇ ਨਹੀਂ ਹੈਏਗੀ ਤੇ ਫੇਰ ਕੁਛ ਨੀ ਬੰਦਾ ਬੈਠਾ ਰਹਿੰਦਾ ਹੈ ਜਾਂ ਫਿਰ ਕਿਸੇ ਦੀ ਥੱਲੇ ਨੌਕਰੀ ਕਰ ਲੈਂਦਾ ਬਵੇ ਹੋ ਜਾਂਦਾ
ਹਾਂਜੀ ਸਟੱਡੀ ਕਰਨੀ ਤਾਂ ਬਹੁਤ ਜ਼ਰੂਰੀ ਆ ਬੰਦੇ ਨੂੰ
ਹਾਂਜੀ
ਜਿੰਨਾ ਜਦੋਂ ਆਪਾਂ ਸਟੱਡੀ ਕਰੀ ਹੋਵੇਗੀ ਤਾਂ ਆਪਾਂ ਜੋਬ ਲੱਗ ਜਾਗੇ ਤਾਂ ਰਿਸ਼ ਦਰ ਸਹੀ ਰਹਿਣਗੇ ਹਨਾ ਜੇ ਬੰਦੇ ਕੋਲ ਜੋਬ ਹੋਊਗੀ ਜੇ ਆਪਾਂ ਜੋਬ ਨਾ ਲੱਗਾਂਗੇ ਤਾਂ ਰਿਸ਼ਤੇਦਾਰ ਕਹਿਣਗੇ ਇਹਦੇ ਕੋਲ ਕੀ ਆ ਅਸੀਂ ਤਾਂ ਕੋਈ ਨਾ ਇਹਦੇ ਨਾਲ ਨਹੀਂ ਵਰਤਦੇ ਗਏ
ਹਾਂਜੀ ਹਾਂਜੀ ਇਹ ਤਾਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਸਟੱਡੀ ਦੇ ਵਿੱਚ
ਮੈਂ ਸਟੱਡੀ ਨਹੀਂ ਸੀ ਮੈਂ ਜੋਬ ਕਰਦੀ ਪਈ ਹੁਣ
ਅੱਛਾ ਕਿੱਧਰ ਆਪਣੀ ਸਿਟੀ ਚ ਕਰ ਰਹੇ ਹੋ ਬਾਹਰ ਕਰ ਰਹੇ ਹੋ
ਮਤਲਬ ਕਿ ਮੈਂ ਬਾਹਰ ਕਰ ਰਹੀ ਹਾਂ
ਅੱਛਾ
ਕਿ ਸ਼ਹਿਰ ਮਤਲਬ ਕਿ ਹੈ ਪੰਜਾਬ ਵਿੱਚ ਹੀ ਆ ਤੇ ਸ਼ਹਿਰ ਅਲੱਗ ਆ ਹਾਂਜੀ ਮੈਂ ਚੰਡੀਗੜ੍ਹ ਚੰਡੀਗੜ੍ਹ ਲਾਗੇ ਕਰਦੀ ਪਈ ਐ
ਹਾਂਜੀ ਵੇਹਲੇ ਬੈਠਣ ਤੋਂ ਤਾਂ ਖਰਾ ਹੀ ਬੰਦਾ ਕੁਛ ਕਰ ਹੀ ਲਵੇ।
ਹਾਂਜੀ ਤੁਹਾਨੂੰ ਹਾਂਜੀ ਮੈਂ ਪਲੱਸ ਟੂ ਕਲੀਅਰ ਕਰ ਲਈ।
ਅਤੇ ਗ੍ਰੈਜੂਏਸ਼ਨ ਨਹੀਂ ਕਰਨੀ ਅੱਗੇ ਫਿਰ ਤੁਸੀਂ?
ਨਹੀਂ ਫਿਰ ਮੇਰੇ ਨਾ ਪਾਪਾ ਨਸ਼ਾ ਕਰਦੇ ਆ ਨਾ ਤੇ ਇਸ ਕਰਕੇ ਫਿਰ ਮੰਮਾ ਇਕੱਲੇ ਕੰਮ ਕਰਦੇ। ਮੈਂ ਕਿਹਾ ਮੈਂ ਸੋਚਿਆ ਚੱਲੋ ਮੈਂ ਕੰਮ ਤੇ ਲੱਗੀ ਹੋਵਾਂਗੀ ਤੇ ਚੱਲ ਮੰਮਾ ਦੀ ਹੈਲਪ ਹੋਜੂਗੀ ਥੋੜ੍ਹੀ ਬਹੁਤੀ।
ਹਾਂਜੀ ਉਹ ਤਾਂ ਠੀਕ ਹੈ ਨਹੀਂ ਫਿਰ ਵੀ ਨਾ ਤੁਸੀਂ ਨਾ ਇੱਕ ਕੰਮ ਕਰਨਾ ਤੁਸੀਂ ਜੋਬ ਤਾਂ ਕਰ ਰਹੇ ਹੋ। ਸਾਈਡ ਤੋਂ ਥੋੜੇ ਪੈਸੇ ਬਚਾ ਬਚਾ ਕਰ ਨਾ ਆਪਣਾ ਗ੍ਰੈਜੂਏਸ਼ਨ ਵੀ ਕੰਪਲੀਟ ਕਰ ਲੈਣਾ। ਕਿਉਂਕਿ ਪਤਾ ਹੀ ਵੀ ਅਗਰ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਏਗੀ ਫਿਰ ਤੁਸੀਂ ਪੋਸਟ ਕਰੋਗੇ ਫਿਰ ਤੁਹਾਨੂੰ ਅੱਗੇ ਕਿ ਤੁਸੀਂ ਜੋਬ ਕਰੋਗੇ ਕਿਸੇ ਹੋਰ ਦੂਜੀ ਥਾਂ 'ਤੇ ਵੀ ਕਰੋਗੇ। ਤੇ ਤੁਹਾਨੂੰ ਅੱਛੀ ਸੈਲਰੀ ਪੈਕੇਜ ਮਿਲ ਜਾਏਗਾ। ਹੁਣ ਤੇ ਤੁਹਾਨੂੰ ਇੰਨੀ ਇੰਨੀ ਮਿਲਦੀ ਹੋਣੀ ਕਿਉਂਕਿ ਤੁਸੀਂ ਪਲੱਸ ਟੂ ਕੀਤਾ ਦਾ ਵ ਨਾ
ਹਾਂਜੀ।
ਕਿਉਂਕਿ ਦੇਖੋ ਪੜ੍ਹਾਈ ਕੀਤੀ ਵੀ ਤਾਂ ਬਹੁਤ ਕੰਮ ਆਉਂਦੀ ਹੈ ਹਰ ਥਾਂ ਤੇ ਕੰਮ ਆਉਂਦੀ ਪੜ੍ਹਾਈ ਤਾਂ।
ਹਾਂਜੀ ਹਾਂਜੀ ਪੜ੍ਹਾਈ ਤਾਂ ਹਮੇਸ਼ਾ ਬਹੁਤ ਜ਼ਰੂਰੀ ਕਰਨੀ।
ਹਾਂਜੀ ਤੇ ਮੈਂ ਤਾਂ ਹੀ ਕੰਮ ਕਰਨਾ ਕਿਵੇਂ ਨਾ ਕਿਵੇਂ ਕਰਕੇ ਨਾ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲੈਣਾ।
ਹਾਂਜੀ ਅੱਜ ਕੱਲ੍ਹ ਨਾਲੇ ਤੁਹਾਨੂੰ ਪਤਾ ਹੀ ਆ ਬਿਨਾਂ ਵਜ੍ਹਾ ਤੋਂ ਟੀਚਰ ਨਾ ਬੱਚਿਆਂ ਨੂੰ ਫੇਲ ਕਰੀ ਜਾਂਦੇ ਆ। ਬੱਚੇ ਪੜ੍ਹਦੇ ਵਧੀਆ ਵਾ ਤੇ ਫੇਲ-ਫੇਲ ਕਰ ਦਿੰਦੇ ਆ ਬ
ਹੂੰ ਬੈਕ ਲਾ ਦਿੰਦੇ ਨੇ ਪੇਪਰ ਦੇਣੇ ਪੈਂਦੇ, ਫੇਕ ਇਕ ਪੇਪਰ ਦੇ ਤੁਹਾਨੂੰ ਪਤਾ ਕਿੰਨੇ-ਕਿੰਨੇ ਪੈਸੇ ਜਾਂਦੇ ਨੇ।
ਹਾਂਜੀ, ਉਹੀ ਤਾਂ ਹੁਣ ਸਿਸਟਰ ਮੇਰੀ ਸਿਸਟਰ ਦੀ ਕੁੜੀ ਸੀਗੀ ਉਹਨੂੰ ਫਿਰ ਉਹ ਇੰਨਾ ਵਧੀਆ ਪੜ੍ਹਦੀ ਸੀਗੀ, ਪੜ੍ਹਾਈ ਚ ਵੀ ਵਧੀਆ ਸੀਗੀ ਉਹਨੂੰ ਫੇਲ ਕਰਤਾ। ਪਤਾ-ਪਤਾ, ਨੀ ਕਿਉਂ?
ਸਹੀ ਕਹਿ ਰਹੇ ਹੋ। ਹਾਂ ਨੀ ਹੋ ਜਾਂਦਾ ਫਿਰ ਉਹਨੇ ਵੀ ਆਪਣੀ ਕਮਾਈ ਬਣਾਉਣੀ ਹੁੰਦੀ ਨਾ ਤਾਂ ਕਰਕੇ ਬੈਕ ਲਾ ਦਿੰਦੇ ਨੇ ਉਹ ਫਿਰ।
ਹਾਂਜੀ, ਹੁਣ ਤੁਹਾਨੂੰ ਤੁਹਾਡੇ ਹਿਸਾਬ ਨਾਲ ਹੁਣ ਉਹ ਜਵਾ ਕੜੀ ਵਿਚੇਚਾਰੀ ਦਾ ਤੇ ਇੱਕ ਸਾਲ ਮਰ ਗਿਆ ਵਿਚਚਾਰੀ ਦੇ ਇੱਕ ਸਾਲ ਪਿੱਛੇ ਪਿੱਛੇ ਚੱਲ ਗਈ ਉਹ ਫੇਰ।
ਨਹੀਂ-ਨਹੀਂ। ਨਹੀਂ ਇੱਕ ਸਾਲ ਪਿੱਛੇ ਦੀ ਗਲ ਨਿ ਹੈਗੀ ਇੰ ਏ
ਤੁਹਾਡੀ ਆਵਾਜ਼ ਨੀ ਸਹੀ ਆਉਂਦੀ ਪਈ।
ਕੇ ਮਤਲਬ?
ਮਤਲਬ ਅੜ-ਅੜ ਕੇ ਆਉਂਦੀ ਪਈ ਆ। ਰੁਕ-ਰੁਕ ਕੇ ਆਉਂਦੀ ਪਈ ਆਵਾਜ਼ ਤੁਹਾਡੀ। ਹੈਲੋ। ਹੈਲੋ। ਹੈਲੋ।